ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ।
ਸਸਰੀਕਾਲ ਭਾਜੀ। ਵਧੀਆ-ਵਧੀਆ, ਤੁਸੀਂ ਸੁਣਾਓ?
ਆਪਾ ਵੀ ਵਧੀਆ, ਹੋਰ, ਰੋਟੀ-ਪਾਣੀ ਖਾ ਲਿਆ?
ਹਾਂਜੀ-ਹਾਂਜੀ ਨਿਪਟ ਗਏ। ਹਾਂਜੀ, ਖਾਲਿਆ।
ਕੀ ਬਣਾਇਆ ਐ?
ਆਲੂ ਵੜੀਆਂ।
ਹੋਰ, ਆਲੂ ਹੀ ਬੰਨਈ ਜਾਣੇ ਆ ਆਪਾਂ ਵੀ ਆਲੂ, ਆਪਾਂ ਆਲੂ ਸ਼ਿਮਲਾ ਮਿਰਚ ਬਣਾਈ ਸੀ।
ਅਸੀਂ ਆਲੂ ਬੜੀਆਂ ਬਣਾਈਆਂ।
ਵੜੀਆਂ ਹੋਰ ਵੜੀਆਂ, ਯਾਰ ਤੁਸੀ ਚੀਜ਼ਾਂ ਕਿਹੋ ਜਿਹੀ ਬਨਾਂਦੇ ਕਰੇਲੇ ਹੋਣ ਵੜੀਆਂ।
ਟੀਨ, ਹਾਈ ਪ੍ਰੋਟੀਨ ਖਾਣਾ ਚਾਹੀਦਾ ਪਤਾ ਐ।
ਕਿਹੜੀ ਵਾਲੀ ਵੜੀਆਂ?
ਸੋਇਆਬੀਨ ਦੀਆਂ।
ਅੱਛਾ, ਉਹ ਮੈਂ ਦੂਜੀ ਸੁਰਚੀ ਜਾ ਰਿਹਾਂ, ਜਿਹੜੀ ਅੰਬਰਸਰ ਵੜੀਆਂ।
ਨਾ-ਨਾ, ਉਹ ਨੀ ਸਾਡੇ ਕੋਈ ਖਾਂਦਾ।
ਮੌ ਈ ਅਗੈਰਾ, ਮੌ ਕੌਣ ਖਾਏਗਾ?
ਉਹ ਨੀ ਖਾਂਦੇ, ਸੋਇਆਬੀਨ ਦੀ ਵੜੀਆਂ ਔਰ ਆਲੂ।
ਅੱਛਾ, ਫੇਰ ਉਹ ਤੇ ਠੀਕ ਵਧੀਆ।
ਹੂੰ, ਹੋਰ ਸੁਣਾਓ ਰੋਟੀ-ਪਾਣੀ ਖਾਲੀ ਤੁਸੀ?
ਆ ਹੁਣੇ ਮੰਮੀ ਹੋਰਾ ਨੇ ਕਦੋਂ ਦੀ ਖਾ ਲਈ, ਮੈਂ ਹੁਣ ਬਜ਼ਾਰੋਂ ਆਇਆ ਤੇ ਹੁਣ ਖਾਦੀ ਏ।
ਅੱਛਾ ਜਿਮ ਤੋ ਹੋ ਆਏ।
ਜੇਮ ਤੇ ਹੋ ਤਿੰਨ ਵਜੇ ਹੋ ਆਇਆ।
ਅੱਛਾ ਅੱਛਾ। ਕੋਈ ਬੋਲੀ ਛੋਲੀ ਚ ਪਰਿਵਰਤਨ ਆਇਆ ਕੇ ਵੈਸੇ ਕੇ ਵੈਸੇ ਈ ਆ।
ਆਪਾਂ ਵੈਸੇ ਦੇ ਵੈਸੇ ਈ ਆ। ਅ ਬਿਨਾਂ ਬਹੁ ਸਪਲੀਮੈਂਟ ਹਾਂ ਉਹੀ ਡਾਇਟ ਕੀ ਖਾਂਦੇ ਨੀ ਕੁਛ ਸੁੱਕੀ ਜਿਮ ਜਲਦੀ ਵੀ
ਹੁਣ ਸੋਚ ਇਹਦਾ ਕੀ ਹੁਣ ਨੀ ਹਜੇ ਨੀ ਕੁਛ ਖਾਣਾ ਬਈ ਸਰਦੀਆਂ ਆਜੇ ਸਰਦੀਆਂ ਚ ਵੇਖਾਂਗੇ।
ਡਾਇਟ ਦੇ ਵਿੱਚ ਸਵੇਰੇ ਜਦ ਤੁਸੀਂ ਉੱਠੋ ਦਈ ਆਲੂ ਖਾਓ।
ਉਹ ਉਹਦੇ ਜਿ ਡੈਡੀ ਫਲੂਸਰੇ ਦੱਸ ਆ ਕੁਛ ਨ ਹੁੰਦਾ ਉਹ ਹਰ ਬੋਡੀ ਟਾਇਪ ਦੇ ਸਾਬ ਨਾਲ ਹੁੰਦਾ
ਆਲੂ ਦਹੀਂ
ਆ ਮੈਂ ਤੁਆਨੂੰ ਦਸਦਾ ਪਿਆ ਆਪਾਂ। ਔਨਲਾਈਨ ਵੇਖ ਲੈਂਨੇ ਆ ਚੀਜ਼ਾਂ ਪਰ ਉਹ ਜਿਹੜੇ ਜਿਨਾਂ ਨੇ ਮੇਨ ਇਹੋ ਜਿਹੀ ਪੜ੍ਹਾਈ ਕੀਤੀ ਦੀਦੀ ਉਹ ਕਹਿੰਦਾ ਆ ਕੀ ਹਰ ਬੰਦੇ ਦਾ ਬੋਡੀ ਟਾਇਪ ਅਲੱਗ ਹੁੰਦਾ। ਜ਼ਰੂਰੀ ਨੀ ਆਓ ਬੰਦੇ ਨੂੰ ਉਹ ਚੀਜ਼
ਤੇ ਉਨੂੰ ਨਹੀਂ ਸਾਡੇ ਮੁੰਡੇ ਨੇ ਖਾਧੀ ਉਨੂੰ ਬੋਹ ਫਰਕ ਪਿਆ ਸੀ ਇਸ ਚੀਜ਼ ਨਾਲ
ਨਹੀਂ ਥੋੜਾ ਬੌਤ ਜਿੜਾ ਨਵਾ ਨਾ ਜਿਹੜਾ ਨਵਾਂ ਨਵਾਂ ਜਾਂਦਾ ਨਾ ਬੰਦਾ ਨ ਆਂਦਾ ਈ ਆਂਦਾ ਉਹ ਚਾਹੇ ਕੁਛ ਵੀ ਨਾ ਖਾਏ।
ਅੱਛਿਆ ਜੀ
ਕਿਉਂਕਿ ਹੁਣ ਆਪਾਂ ਕੋਈ ਵੀ ਚੀਜ਼ ਉਹ ਇਕ ਦਮ ਖਿਚ ਵਗੈਰਾ ਪਏਗੀ ਸਰੀਰ ਖੁੱਲੇਗਾ ਤੇ ਉਹ
ਹੂੰ ਹੂੰ ਹੂੰ
ਸ਼ੁਰੂ ਹੋਈ ਤੇ ਮੈਂ ਵੀ ਇਸ ਸਾਬ ਨਾਲ ਆਪਣੇ ਆਪ ਨੂੰ ਵੇਖਾਂਗਾ ਸ਼ੁਰੂ ਹੋਈ ਤੇ ਮੈਂ ਮੈਂ ਵੀ ਬੜਾ ਪਤਲਾ ਸੀ
ਹਾਂ ਉਹ ਤੇ ਹੈ ਈ ਏ ਹੋਰ ਰੋਟੀ ਪਾਣੀ ਖਾ ਲਈ
ਹੋਰ ਤੁਆਨੂੰ ਦੱਸਦਾ ਤਾ ਪਿਆ ਹਣੇ ਆਇਆ ਵ ਹਣ ਰੋਟੀ ਵੀ ਖਾਧੀ। ਹੁਣ ਰੋਟੀ ਪਾਣੀ ਖਾ ਕੇ ਵਿਹਲੇ ਹੋਏ ਸੀ ਮੈਂ ਕਿਹਾ ਚੱਲ ਹੁਣ ਵਿਹਲੇ ਹੀ ਹੈਗੇ ਆ ਫੋਨ ਫੋਨ ਕਰੀਏ ਹੈਂ
ਚਲ ਸਹੀ ਔਰ ਵੇਲੇ ਟਾਈਮ ਪਾਸ ਹੋ ਜੇਗਾ ਨਾਲੇ
ਹੋਰ ਦਿਆੜੀ ਲੱਗਦੀ ਜ ਮਾਸਾ ਮੋਟੀ ਘਰ ਵਧੀਆ ਈ ਵਧੀਆ। ਤੁਸੀਂ ਨੀ ਗਏ ਆਪਣੇ ਪੇਕੇ ਪੂਕੇ
ਨਾ ਪੇਕੇ ਸਾਡੇ ਬੋਹ ਦੂਰ ਏ।
ਬਾਈ ਗਏ
ਅੱਛਿਆ
ਤੁਸੀਂ ਪੈਦਲ ਥੋੜੀ ਪੈਦਲ ਥੋੜ੍ਹੀ ਜਾਣਾ ਗੱਡੀ ਗੁੱਡੀ ਚ ਜਾਣਾ ਸਾਡੇ ਤੇ
ਉਹ ਗੱਡੀ ਗੱਡੀ ਤੇ ਜਾਣਾ ਮੈਂ ਅੱਛਿਆ। ਸਾਡੀ ਨਾ ਸਾਡੇ ਨਾ ਪੈਕਾ ਪਰਿਵਾਰ ਦੂਰ ਬੜਾ ਔਰ ਗਰਮੀ ਬੜੀ ਗਰਮੀ ਚ ਅਸੀਂ ਚੱਲੇ ਨਈ
ਸਰਦੀ ਹੈ ਤੇ ਜਾਂਦੇ ਨੀ ਤੇ ਗਰਮੀ ਜਾਣਾ ਨੀ
ਆਹ, ਕੋਈ ਨੀ ਜਾਵਾਂਗੇ ਹੁਣ ਸਾਡੀ ਭ ਭਤੀਜੀ ਦਾ ਵਿਆਹ ਹੈ ਨਾ ਅਸੀਂ ਫਿਰ ਜਾਵਾਂਗੇ, ਅਸੀਂ ਆਪਣੀ ਭਤੀਜੀ ਦੇ ਵਿਆਹ ਤੇ ਜਾਵਾਂਗੇ ਅਬ ਹਫਤਾ ਲਾ ਕੇ ਆਵਾਂਗੇ ਉੱਥੇ।
ਵਿਆਹ ਫਿਕਸ ਹੋ ਗਿਆ?
ਹਾਂ ਵਿਆਹ ਫਿਕਸ ਹੋ ਗਿਆ, ਹਜੇ ਵਿਆਹ ਦੀ ਡੇਟ ਨੀ ਫਿਕਸ ਹੋਈ।
ਹਫਤਾ ਦੇ ਫੰਕਸ਼ਨ ਹੀ ਹੁੰਦੇ ਆ, ਨਾਲੇ ਰਹਿ ਕੇ ਕੀ ਆਏ
ਹਾਂ, ਤੇ ਫੰਕਸ਼ਨ ਹੀ ਤੇ ਅਟੈਂ ਕਰਨੇ ਹੁੰਦੇ ਆ।
ਵਿਆਹ ਤੇ ਬੰਦਾ ਰਿਹਾ ਥੋੜੀ, ਇਹਨਾਂ ਦੇ ਬੰਦਾ ਰਿਹਾ ਥੋੜੀ ਹੈ
ਇਕ ਛੁੱਟੀ ਨੀ ਨਾ ਲੰਬੀ, ਇਥੋੰ ਮਿਲ ਜਾਏਗੀ ਸਾਨੂੰ
ਚ ਕੀ ਕਹਿੰਦੇ ਆ ਉਹ, ਗੁਣੇ ਗਾਣੇ ਬਣਦੇ ਆ, ਹਫ਼ਤਾ ਪਹਿਲੇ ਤੇ ਹਫ਼ਤਾ, ਹਫ਼ਤਾ ਪਹਿਲੇ ਤੇ ਗੁਣੇ ਰਹਿੰਦੇ ਆਂ
ਫੇਰ ਸਾਤ ਦਸ ਦਿਨ ਪਹਿਲੇ ਗੁਣੇ ਬਣਦੇ ਆ, ਉਹਨਾਂ ਵਿਚ ਤੇ ਚਲੋ ਉਹ ਤੇ, ਉਹਨਾਂ ਦੇ ਘਰ, ਘਰ ਦਾ ਸ਼ਗਨ ਹੀ ਹੁੰਦਾ ਏ, ਉਹ ਭੂਆ ਦਾ ਕੀ ਰੋਲ
ਪਰ ਕੁੜੀ, ਘੁਟ ਲਾਓ, ਉਹ ਘਰ ਦੀਆਂ ਕੁੜੀਆਂ ਨੀ, ਕੁੜੀਆਂ ਘਰ ਦੀਆਂ ਹੁੰਦੀਆਂ
ਨਹੀ ਉਹ ਘਰ ਦੀਆਂ ਤੇ ਹੁੰਦੀਆ ਹੁਣ, ਜੇੜੀ ਜੇੜੀ ਨੇੜੇ, ਜੇੜੀ ਨੇੜੇ ਹੋਏਗੀ ਭੂਆ, ਉਹ ਪਹੁੰਚ ਜਾਏਗੀ ਹੁਣ ਅਸੀ ਭੂਆ ਦੂਰ ਦੀਆਂ ਵਾ, ਸਾਨੂੰ ਟੈਮ ਲੱਗ ਜਾਏਗਾ ਹੋਰ ਕੀ ਏ
ਲੱਗਦੇ ਹੋ ਤੁਸੀਂ
ਨਾ ਫੇਰ ਹੈ ਹੀ ਦੂਰ ਏ, ਸਾਡੇ ਵਾਸਤੇ ਬਾਹਰ ਦਾ ਮੁਲਕ ਹੀ ਏ ਸਾਡੇ ਵਾਸਤੇ ਤੇ ਬਾਹਰ ਦਾ ਮੁਲਕ ਏ, ਕੀ ਕਰੀਏ। ਨਾ- ਨਾ- ਨਾ ਸਾਡੇ ਵਾਸਤੇ ਤਾਂ ਬਾਹਰਲਾ ਹਮ ਯੂ ਬਾਹਰਲੇ, ਸਾਡਾ ਏਰੀਆ ਨਾ ਕੁਛ, ਓਵਰ ਟਾਈਪ ਦਾ ਯੂਪੀ ਬਿਹਾਰ ਵਾਲਾ ਸਾਈਡ ਏ ਨਾ ਫੇਰ ਸਾਨੂੰ
ਤੇ ਉਹ, ਉਹ ਤੇ ਫੇਰ ਕਹਿ, ਯੂਪੀ ਦਾ ਬੜਾ ਕਹਿੰਦੇ ਸੁਧਾਰਦਾ ਯੋਗੀ, ਯੂਗੀ ਨੇ
ਸੁਧਾਰ ਤੇ ਬਹੁਤ ਹੋ ਗਿਆ, ਪਰ ਟ੍ਰੇਨਾਂ 'ਚ ਸੁਧਾਰ ਥੋੜ੍ਹੀ ਹੋ ਗਿਆ ਤੇ ਸ਼ਹਿਰ 'ਚ ਸੁਧਾਰ ਹੋ ਰਹੇ ਨੇ, ਟ੍ਰੇਨਾਂ ਵਿਚ ਤੇ ਕੋਈ ਸੁਧਾਰ ਨੀ ਨਾ ਯੂ ਯੂਪੀ ਦੇ ਵਿਚ ਟ੍ਰੇਨਾਂ ਦੀ ਬੜੀ ਦਿੱਕਤ ਆ
ਬੁਕਿੰਗ ਕਰਾ ਲਓ।
ਹਾਂ ਉਹ ਤੇ ਹੁਣ ਅਸੀ ਜਾਵਾਂਗੇ ਤੇ
ਉਹ ਕਹਿੰਦੇ ਏ ਇੱਕ ਸਪੈਸ਼ਲ ਟ੍ਰੇਨ ਹੈਗੀ ਬੜੀ ਖਾਲੀ, ਖਾਲੀ ਹੁੰਦੀ ਹੈ ਟ੍ਰੇਨ ਬਿਲਕੁਲ, ਹਫ਼ਤੇ 'ਚ ਇੱਕ ਵਾਰੀ ਚੱਲਦੀ ਹੈ ਮੇਰੇ ਖਿਆਲ
ਹਾਂ ਉਹ ਹਫ਼ਤੇ 'ਚ ਇਕ ਈ ਵਾਰ ਚੱਲਦੀ ਐ ਬਸ। ਹੁਣ ਹੈ ਨਾ ਹੁਣ ਜ਼ਰੂਰੀ ਥੋੜੀ ਐ, ਸਾਡੀ ਭਤੀਜੀ ਦੇ ਵਿਆਹ ਉਹੀ ਤਰੀਕ ਤੇ ਹੀ ਆਏਗਾ, ਜਾਂ ਉਹੀ ਤਰੀਕ ਉਹ ਇਕ ਮੰਗਲਵਾਰ ਚੱਲਦੀ ਸਾਰੀ
ਅੱਛਾ, ਤੇ ਫਿਰ ਕੀ, ਜਾਂ ਪਹਿਲੇ ਹੀ ਪਹੁੰਚੋਗੇ ਜਾਂ ਲੇਟ ਪਹੁੰਚੋਗੇ, ਇਕ ਕੰਮ ਤੇ ਹੋਏਗਾ ਹੀ ਪਹਿਲੇ ਪਹੁੰਚ
ਹਾਂ, ਫਿਰ ਵੇਖਾਂਗੇ ਫੇਰ ਕੁਛ ਤੇ ਸੋਚਾਂਗੇ। ਵੇਖਾਂਗੇ, ਜੈਸਾ ਮਾਹੌਲ ਬਣੇ। ਹਾਂਜੀ ਐਸੀ ਸਾਲ ਦਾ ਇਹੀ ਸਾ, ਪੱਕਾ ਐਹੀ ਸਾਲ ਈ ਏ।
ਅੱਛਾ
ਹੋਰ ਅਸੀਂ ਤਾਂ ਪਹਿਲਾਂ ਹੀ ਕਹਿ ਤਾ ਇਹੀ ਸਾਲ ਕਰ ਲਓ। ਆਦਾ ਉਸਨੂੰ ਸਾਲ ਜ਼ਰੂਰ ਟਪਾਣਾ।
ਉਹ ਤੇ ਫੇਰ ਉਹ ਤੇ, ਦੋਨੋ ਘਰਾਂ ਦੀ ਜਦੋਂ ਰਜਾ ਮੰਦੀ ਹੋਏਗੀ ਫੇਰ ਪਤਾ ਲੱਗੇ। ਇਸ ਸਾਲ
ਹਾਂ, ਹਾਂ-ਹਾਂ ਬ ਬ ਬੱਸ ਉਹੀ ਬਾਕੀ ਸਾਡੀ ਭਤੀਜੀ ਦੇ ਉੱਪਰ ਉਹ ਵਿਚਾਰੀ ਜਿਸ ਤਰ੍ਹਾਂ ਕਹੇਗੀ ਓਦਾਂ ਹੋ ਜਾਏਗਾ ਜੇ ਉਹ ਕਹੇਗੀ ਨਵੰਬਰ ਏ ਜੋ, ਉਹਦੀ ਤੇ, ਇੱਕ ਹਾਂ ਕਰਨ ਦੀ ਜ਼ਰੂਰਤ ਏ ਬਸ।
ਘਰ ਦੇ ਵੇਖਣ ਗਏ ਨਾ ਉਹਨੇ ਕੀ ਕਹਿਣਾ ਹੋਏਗਾ।
ਨਹੀਂ-ਨਹੀਂ ਉਹਦੇ ਘਾਰ ਦੇ ਤੇ ਵੇਖਣਗੇ ਉਹ ਵੀ ਉਹ ਵੀ ਕਹਿੰਦੀ ਏ ਕਿ ਮੈਂ ਥੋੜੀ ਠੰਡ 'ਚ ਕਰਾਵਾਂ ਵਿਆਹ ਜਾਂ ਤਾਂ
ਮਜ਼ਾ ਆਏਗਾ ਥੋੜ੍ਹੀ-ਥੋੜ੍ਹੀ ਠੰਡ ਹੋਵੇ, ਉਹ ਓਸ ਪੈਂਦੀ ਹੋਵੇ।
ਉਹ ਬਾਹਰ ਦੇ ਉਹ ਫਿਰ, ਉਹਦਾ ਫੇਰ ਹਿਮਾਲਿਆ ਪਰਵਤ ਜਾ ਕੇ ਕਰਨਾ ਪੈਣਾ ਤਾਂ ਹੀ ਸਨੋ ਪਏਗੀ ਉੱਥੇ।
ਸੁਣੋਗੀ ਕਿਸੇ ਵੱਲ ਐਸਾ ਵੀ ਹੁੰਦਾ ਹੈ ਕਿ ਬਹੁਤ ਅੱਛੀ ਠੰਡ ਪੈ ਜਾਂਦੀ ਏ ਕੋਰਾ ਬਹੁਤ ਅੱਛਾ ਪੈ ਜਾਂਦਾ।
ਉਹ ਕੋਰ ਕੋਹਰੇ ਦਾ ਕੀ ਫਾਇਦਾ ਬੰਦੇ ਨੀ ਦੀਖਣੇ।
ਤੇ ਉਹੀ ਤੇ ਮਜ਼ਾ ਐ ਨਾ ਕਿਸੇ ਨੂੰ ਤੁਸੀਂ ਮਾਰ ਕੁੱਟ ਕੇ ਨਿਕਲ ਜਾਓ ਪਤਾ ਈ ਨਾ ਲੱਗੇ।
ਉਹਦਾ ਕੀ ਫਾਇਦਾ ਬੰਦਿਆਂ ਨੇ ਪੈਸੇ ਲੁਟਾਏ ਤੇ ਨਜ਼ਰ ਨੀ ਆਏ।
ਉਹ ਇਹ ਜ਼ਰੂਰੀ ਥੋੜੀ ਹੁਣ ਕੋਈ ਪੈਸੇ ਲੁਟਾਏਗਾ ਅਸੀਂ ਕਹਾਂਗੇ ਤੂੰ ਇੰਨੇ ਹੀ ਦੇ ਦੇ ਲੁਟਾ ਨਾ।
ਤੇ ਜ਼ਰੂਰੀ ਥੋੜ੍ਹੀ ਕੁੱਟ ਕੇ ਹੀ ਜਾਏਗਾ।
ਆਏਗਾ ਅਸੀਂ ਨਹੀਂ ਦਾਸੇ। ਅਗਰ ਸਾਡੀ ਭਤੀਜੀ ਦਾ ਐਡਾ ਵਧੀਆ ਵਿਆਹ ਹੈਏਗਾ ਤੇ ਉਹ ਪੈਸੇ ਲੁਟਾਉਣਗੇ ਤੇ ਭੂਆ ਪੈਹੇ ਲੁੱਟਦੀਆਂ ਸੋਹਣੀਆਂ ਲੱਗਣਗੀਆਂ।
ਭੂਆ ਨੇ ਈ ਲੁੱਟਣੀਆਂ ਤੇ ਬੱਚਿਆਂ ਨੇ ਤੇ ਲੁੱਟਣੇ ਈ ਆ।
ਹਾਂ ਤੇ ਬੱਚੇ ਜਵਾਨ ਬੱਚੇ ਸਾਡੇ ਪੈਰ ਲੁੱਟ ਤੇ ਸੋਹਣੇ ਲੱਗਣਗੇ। ਜਾਂ ਤੇ ਹੁਣ ਹੋਰ ਜੰਮੀਏ ਛੋਟੇ-ਛੋਟੇ।
ਤੁਹਾਡੇ ਨੀ ਲੁੱਟਣਗੇ ਤੇ ਹੋਰਾਂ ਦੇ ਬੱਚਿਆਂ ਦੇ ਲੁੱਟਣਗੇ ਜਿੰਨਾ ਨਿਆਣੇ ਛੋਟੇ ਹੋਣਗੇ।
ਤੇ ਉਹ ਦੇ ਨਾਲ ਲੁੱਟੋ ਤਾਂ ਸਾਨੂੰ ਕੀ ਫਾਇਦਾ ਹੋਇਆ ਮਜ਼ੇ ਤਾਂ ਏ ਅਸੀਂ ਲੁੱਟੀਏ।
ਤੇ ਤੁਸੀਂ ਲੁੱਟ ਲੋ ਨਾ ਫੇਰ ਕੀ ਪੈਹਾ, ਪੈਹਾ ਤੇ ਪੈਹਾ। ਛੋਟਾ ਲੁੱਟੇ, ਵੱਡਾ ਲੁੱਟੇ।
ਹਾਏ ਬਾਅਦ 'ਚ ਫਿਰ ਸਾਡੀ ਸਾਡੀ ਭਤੀਜੀ ਸਾਨੂੰ ਕਹੇਗੀ ਭੂਆ ਤੁਹਾਨੂੰ ਸ਼ਰਮ ਨੀ ਆਈ ਮੇਰੇ ਵਿਆਹ 'ਚ ਪੈਸੇ ਲੁੱਟਦੀਆਂ ਪਈਆਂ ਓ।
ਕੇ ਸਗਨ-ਸਗਨ ਇਕੱਠਾ ਕੀਤਾ ਸੀ।
ਹੂੰ ਉਹ ਕਹੇਗੀ ਮੇਰੇ ਵਿਆਹ ਤੇ ਲੁੱਟ ਕੇ ਮੈਨੂੰ ਦੇ ਤਾ।
ਨਹੀਂ ਉਵੇਂ ਸਗਨ ਇਕੱਠਾ ਕਰ ਦੇਣਾ।
ਸਹੀ ਏ, ਤੁਸੀਂ ਸਲਾਹ ਤੇ ਬਹੁਤ ਵਧੀਆ ਦਿੰਦੇ ਪਏ ਓ ਚਲੋ ਕਰਕੇ ਵੇਖਾਂਗੇ ਅਸੀਂ।
ਹੋਰ, ਪੰਜ-ਪੰਜ ਇਕੱਠੀਆਂ ਬੈਂਕਾਂ ਜੋ ਬਣਵਾ ਲੋ? ਲੁਟਾਉਣ ਲਈ ਵੀ, ਸਾਡੇ ਵੀ ਦਵਾ ਦੋ ਅਗਰ ਮਿਲ ਜਾਏਗੇ। ਤੋ, ਕੋਈ ਹੈ ਬੈਂਕ ਕੇ ਜਾਣਕਾਰ।
ਜਾਣਕਾਰ ਪਤਾ ਕਰਾਂਗੇ ਅਗਰ ਹੋਏਗਾ ਤੇ ਦੱਸਦਾਂਗੇ ਤੁਹਾਨੂੰ।
ਦੱਸ ਦੀ ਜਿੰਨੀ ਮਰਜ਼ੀ ਗਥੀਆ ਮਿਲ ਜਾਣ ਲੱਖ ਰੁਪਏ ਦੇ ਮਿਲ ਜਾਣ ਜਿੰਨੇ ਦੇ ਮਰਜ਼ੀ ਮਿਲ ਜਾਣ।
ਨਾ ਇਹਨਾਂ ਤੇ ਨੀ ਅਸੀਂ ਵਿਵਸਥਾ ਕਰ ਪਾਵਾਂਗੇ ਫਿਰ ਵੀ ਕੋਸ਼ਿਸ਼ ਕਰਾਂਗੇ ਅਗਰ ਸਾਨੂੰ ਕਿੱਥੋਂ ਮਿਲਣਗੀਆਂ ਤੇ ਅਸੀਂ ਤੁਵਾਨੂੰ ਦੱਹਦਾਂ ਗੇ?
ਰੇਟ ਟੂ ਰੇਟ ਮਿਲੇਗਾ। ਐ ਨੀ ਕਿ ਇਥੇ ਉਹ ਦੱਹ ਹਜ਼ਾਰ ਦੀ ਗੱਧੀ ਮਿਲਦੀ। ਉਹ ਸਾਨੂੰ ਬਾ-ਬਾਰਾਂ ਤੇਰਾਂ ਸੋ ਰੁਪਏ ਦੀਆਂ
ਏਨੇ ਦੀ ਤੇ ਮਿਲੇਗੀ। ਇੱਥੇ ਦੇ ਹਰ ਕੋਈ ਬਨੀਆਂ ਦਾ ਸ਼ਹਿਰ ਐ। ਬਨੀਏ ਤੇ ਕਮਾਈ ਕਰਕੇ ਦੇਣਗੇ ਸਾਨੂੰ।
ਨਹੀਂ ਬੈਂਕ ਤੋਂ ਮਿਲਨੇ ਨਾ। ਉਹ ਦੁਕਾਨ ਤੋਂ ਤੇ ਫਿਰ ਸਾਨੂੰ ਵੀ ਅਦਰੋਂ ਵੀ ਮਿਲ ਜਾਂਦੀ ਐ ਨਾ।
ਬੈਂਕ ਤੋਂ ਮੁਸ਼ਕਲ ਐ। ਬੈਂਕ ਵਾਲੇ ਨੀ ਦਿੰਦੇ ਹੁਣ ਪੈਸੇ। ਐ ਵਾਲੀ ਹਿਰ ਨਵੀਆਂ ਗੱਡੀਆਂ। ਦਿੱਲੀਓ ਮਿਲ ਜਾਣਗੀਆਂ, ਹਾਂ। ਦਿੱਲੀਓ ਇਹ ਕਬਾੜ 'ਚ ਮਿਲ ਸਕਦੀਐ। ਪਰ
ਇਹ ਦਾ ਮੁੰਡੇ ਵਿਆਹ ਸੀ। ਆਪਾਂ ਤਾਂ ਤਰੀਕ ਇਥੇ ਦਾ ਰੱਖਿਆ ਸੀ। ਉੱਥੇ ਈ ਮਰਲੇਗਾ। ਉੱਥੇ ਮੈਂ ਵੇਖ ਵੇਖਿਆ, ਬੜਾ ਹੋਰ ਸਾਬ ਏ। ਜਿਵੇਂ ਆਪਾਂ ਬੈਂਕ 'ਚ ਜਾ ਕੇ ਧੱਕੇ ਖਾਂਨੇ ਆ ਉੱਥੇ, ਉਹ ਨੀ ਬੈਂਕ ਜਾਂਦੇ ਸੀ। ਬੈਂਕ ਆਲੇ ਉਹਦੇ ਕੋਲ ਆਉਂਦੇ ਸੀ। ਫੈ ਟਰੀ 'ਚ ਆਪੇ ਚੈੱਕ ਲੈ ਜਾਂਦੇ ਸੀ। ਆਪੇ ਈ ਉਹ ਲੈ
ਹੋਨਾ ਨਾ। ਉਹਨਾਂ ਦੀ ਲਿਮਿਟ ਅੱਛੀ ਹੋਨੀ ਏ। ਉੱਥੇ ਉਹਨਾਂ ਦਾ ਬੈਂਕ-ਬੈਲੇੈਂਸ ਅੱਛਾ ਹੋਣਾ, ਉਹਨਾਂ ਦਾ ਉੱਥੇ ਸਰਵੇ ਅੱਛਾ ਹੋਣਾ ਐ। ਇਸ ਲਈ ਬੈਂਕ ਖੁਦ ਆਂਦੀ ਉਹਨਾਂ ਕੋਲੋਂ
ਬੈਂਕ ਦੇ ਬੰਦੇ ਈ ਦੋ ਹੈਗੇ ਨੇ ਸਿਰਫ਼। ਇੱਕ ਮੇਨੇਜਰ ਤੇ ਇੱਕ ਦੂਜਾ ਬੰਦਾ।
ਨਹੀਂ ਵੈਸੇ ਵੀ ਜਿਹਨਾਂ ਦਾ ਸਰਵੇ ਅ ਅੱਛਾ ਹੁੰਦਾ ਨਾ ਤੇ ਉਹਨਾਂ ਨੂੰ ਐ ਮਿਲਦਾ। ਉਹਨਾਂ ਦਾ ਫੈਕਟਰੀ, ਉਹਨਾਂ ਦਾ ਲੈਣ-ਦੇਣ ਅੱਛਾ ਏ। ਇਸ ਕਰਕੇ ਬੈਂਕ ਉਹਨਾਂ ਕੋਲ ਖੁਦ ਆਂਦੀ ਏ। ਪੇਮੈਂਟ ਮੋਟੀ ਹੁੰਦੀ ਓਨਾਂ ਦੀ। ਐਸ ਕਰ ਹੁਣ ਅਸੀਂ ਹਜ਼ਾਰ ਰੁਪੀਆ ਜਮਾਂ ਕਰਾਨਾ ਏ ਤੇ ਬੈਂਕ ਸਾਡੇ ਕੋਲ਼ ਥੋੜ੍ਹੀ ਆਏਗੀ। ਹਜ਼ਾਰ
ਡੌਲਰ ਵੀ। ਡੌਲਰ ਦਾ ਈ ਪਤਾ ਕੀਤਾ ਸੀ। ਡੌਲਰ ਵੀ, ਡੌਲਰ ਮਹਿੰਗਾ ਹੀ ਬੜਾ ਹੋਇਆ ਦਾ ਹੁਣ। ਬੈ ਦਾ ਮਨ ਨੀ ਕਰ ਰਿਹਾ।
ਅੱਛਾ।
ਦਸ ਹਜ਼ਾਰ ਰੁਪਏ ਦੀ ਗੱਥੀ ਪੈਂਦੀ ਪ‌ਈ ਉਹਦੀ।
ਅਰੇ ਤੂੰ ਸੀ ਤੇ ਐਂਜ ਕਰੋ, ਯੂਟਿਊਬ ਤੇ ਕੰਮ ਸ਼ੁਰੂ ਕਰਦੋ। ਡੋਲਰ ਈ ਡੋਲਰ ਏ।
ਉਹ ਡੋਲਰ ਦੇ ਮਜ਼ੇ ਨੀ ਨਾ ਹੈ। ਆਪਾਂ ਨੀ ਊ ਲੁੱਟ ਜ਼ਰੂਰੀ ਥੋੜ੍ਹੀ ਨੀ ਲੁਟਾਣ ਦੀ। ਬਸ ਸ਼ੌਂਕ ਹੈਗਾ ਜਿਵੇਂ ਮੇਰੇ ਦਾਦੇ ਸ਼ੌਕ ਸੀ ਗੱਥੀਆਂ ਦੇ। ਉਹ ਇਕੱਠੀਆਂ ਕਰ ਉਹਨਾਂ ਦਾ ਮਰਜ਼ੀ ਕੜੀਏ
ਹਾਂ, ਉਹ ਤੇ ਐਂਈ ਐ। ਫੇਰ ਤੇ ਉਹ ਗੱਲਾ ਬਣਾਏ ਰਹਿਣਗੇ ਫਿਰ ਡੌਲਰ
ਨਹੀਂ-ਨਹੀਂ ਡ, ਲੈਲਾਂ ਗੇ, ਡੌਲਰ ਵੀ ਲੈਲਾਂ ਗੇ। ਉਹ ਕਿਹੜੀ ਵੱਡੀ ਚੀਜ਼ ਐ।
ਅੱਛਾ-ਅੱਛਾ।
ਹਾਂ, ਸਹੀ ਏ। ਟੋਡਰ ਮਿਲ ਜਾਣਗੇ, ਸਾਨੂੰ ਵੀ ਦੱਸਦੇਈ। ਅਸੀਂ ਵੀ ਇੱਕ ਅੱਧਾ ਡੋਲਰ ਖ਼ਰੀਦ ਲਾਂਗੇ ਫੇਰ।
ਭੈਣ ਦੇ ਵਿਆਹ ਨੇ ਨਾ ਸਹੀ। ਆਪਣੇ ਵਿਆਹ 'ਚ ਓਡਾਦਾ ਗੇ। ਹੋਰ ਕੀ ਹੋਏਗਾ, ਕੁਛ ਤਾਂ ਹੋਏਗਾ ਈ।
ਹਾਂ, ਐਹ ਵੀ ਗੱਲ ਸਹੀ ਐ। ਪਰ ਸਾਨੂੰ ਆਪਣੇ ਵਿਆਹ ਤੇ ਨਹੀਂ ਫੇਰ ਤੁਸੀਂ ਸਾਨੂੰ ਆਪਣੇ ਵਿਆਹ ਤੇ ਸੱਦੋਗੇ?
ਹਜੇ ਵਿਆਹ ਦਾ ਈ ਨੀ ਪਤਾ
ਕੁਛ ਨਹੀਂ, ਅ ਲਾਈਫ ਇਚ ਸੋਚਿਆ ਤੇ ਹੋਏਗਾ। ਵਿਆਹ ਕਰਾਂਣਾ ਐ।
ਉਹ ਜਦੋਂ ਕਰਾਵਾਂਗੇ ਤਾਂ ਪਤਾ ਲੱਗੇਗਾ ਵਿਆਹ ਪਹਿਲੇ ਨੀ ਰਾਏ। ਬਸ ਪ ਆਹੋ ਪਹਿਲੇ ਨੀ ਨਾ ਸੋਚਣਾ।
ਅੱਛਾ-ਅੱਛਾ, ਕਿਉਂ ਪਹਿਲੇ ਕਿਉਂ ਨੀ ਸੋਚਣਾ ਪਹਿਲੇ ਸੋਚੋਗੇ ਤ ਫਿਰ ਤੇ ਅੱਗੇ ਕੁਛ ਕਰੋਗੇ, ਸੋਚੋ ਪਹਿਲੇ।
ਪਹਿਲੇ ਨੀ ਸੋਚੀ ਦਾ ਹੁੰਦਾ।
ਅੱਛਾ, ਅਸੀਂ ਕਹਿੰਦੇ ਨੇ ਸੋਚੋ, ਅਗਰ ਸੋਚੋ ਅੱਗੇ ਲਾਇ
ਦੁਨੀਆ ਦਾ ਈ ਸੋਚਣਾ, ਹੋਰ ਕੋਈ ਸੋਚੇ ਬੰਦਾ।
ਅਰੇ, ਸਮਝ ਨੀ ਅਸੀ ਅ ਫਿਆਦ ਏ, ਸਮਝਦੇ ਨੀ ਅਸੀਂ ਪਹਿਲੇ ਐ ਸੋਚਾਂਗੇ ਨਾ ਸਮਝਦੇ ਨੀ, ਜੇ ਤੁਸੀਂ ਸਾਡੀ ਗੱਲ ਨੀ ਸਮਝਦੇ ਅਗਰ ਅਸੀ ਵਿਆਹ ਦਾ ਸੋਚਾਂਗੇ ਨਾ ਵਿਆਹ-ਵਿਆਹ ਕੋਈ ਫ੍ਰੀ ਥੋੜ੍ਹੀ ਹੋਣਾ, ਵਿਆਹ ਵਾਸਤੇ ਵੀ ਅੱਠ-ਦਸ ਲੱਖ ਰੁਪਈਆ ਚਾਹੀਦਾ, ਪੈਸਾ ਚਾਹੀਦਾ ਨਾ ਉਹ ਬੰਦਾ ਵਿਆਹ, ਵਿਆਹ ਦਾ ਸੋਚੇਗਾ ਤੋ ਈ ਤਾਂ ਫੇਰ ਕੋਈ ਅਪਣਾ ਪਲਾਨ ਬਣਾਏਗਾ ਉਹਨਾਂ ਪੈਸਾ ਕਿੱਥੋਂ ਕਮਾਣਾ ਐ, ਕਿੱਥੇ ਇਨਵੈਸਟ